ਹੈਲੋ।
ਹੈਲੋ।
ਹਾਂਜੀ ਕਿਵੇਂ ਓ ਵਧੀਆ
ਵਧੀਆ-ਵਧੀਆ ਤੁਸੀਂ ਦੱਸੋ
ਠੀਕ ਕੀ ਕਰ ਰੇ ਸੀ?
ਕੁੱਛ ਨੀ ਬਸ ਫ੍ਰੀ ਸੀਗੇ ਸੋਚ ਰਹੇ ਸੀਗੇ ਵੀ ਸ਼ਾਮ ਨੂੰ ਕੀ ਬਣਾਈਏ
ਠੀਕ ਐ ਠੀਕ ਐ
ਤੁਸੀ ਦੱਸੋ ਤੁਸੀਂ ਕੀ ਕਰ ਰੇ ਸੀਗੇ?
ਨਈ ਵਧੀਆ ਵੈਸੇ ਤੁਸੀਂ ਮੈਨੂੰ ਕਹਿ ਰੇ ਸੀ ਇੱਕ ਵਾਰੀ ਕਿ ਤੁਸੀਂ ਵੇਟ ਗੇਨ ਕਰਨਾ ਫੇਰ ਤੁਸੀਂ ਮੈਂ ਥੋਨੂੰ ਕਿਆ ਸੀ ਵੀ ਘਿਓ ਵਗੈਰਾ ਜ਼ਿਆਦਾ ਖਾਇਆ ਕਰੋ ਖਾਂਨੇ ਓ? ਕਿ ਤੁਸੀਂ ਮਤਲਬ ਜਿਆਦਾ ਦੁੱਧ ਆਲੀਆਂ ਚੀਜ਼ਾਂ ਡੇਰੀ ਪਪ੍ਰੋਡਕਟਸ
ਹਾਂਜੀ ਹਾਂ ਹੁਣ ਮੈਂ ਲੱਗੀ ਖਾਣ ਜਿਵੇਂ ਤੁਸੀਂ ਦੱਸਿਆ ਸੀਗਾ
ਵੇਟ ਵਗੈਰਾ ਵਧਿਆ ਕੁੱਛ ਪੈਲਾ ਨਾਲੋਂ
ਹਜੇ ਤਾਂ ਥੋੜੇ ਈ ਦਿਨ ਹੋਏ ਨੇ ਮੈਂ ਗਈ ਸੀਗੀ ਹਜੇ ਤਾਂ ਉਨਾ ਈ ਸੀਗਾ ਮੈਂ ਕਿਆ ਵੀ ਚਲੋ ਥੋੜੇ ਹਨਾ ਇੱਕ ਹਫ ਇਕ ਵੀਕ ਖਾ ਦੇਖਦੇ ਆਂ ਫਿਰ ਉਤੋਂ ਬਾਦ ਦੇਖਦੇ ਆ ਵੀ ਵਧਿਆ ਯਾ ਨਈ
ਅੱਛਾ ਠੀਕ
ਹਾਂਜੀ ਹਾਂ ਵੈਸੇ ਜਿਵੇਂ ਤੁਸੀਂ ਕਿਆ ਸੀ ਸਾਰਾ ਕੁੱਛ ਓਵੀਂ ਲੱਗੀ ਮੈਂ ਕਰਨ ਘਿਓ ਵਗੈਰਾ ਲੱਸੀ, ਦੁੱਧ ਸਭ ਪੀਣ ਲੱਗੀ। ਹਾਂਜੀ।
ਓਕੇ ਓਕੇ ਨਈ ਬਟ ਪਤਾ ਕੀ ਐ ਥੋੜਾ ਜਾ ਘਿਓ ਨਾ ਦੇਸੀ ਘਿਓ ਖਾਓ ਕਿਉਂਕਿ ਜੇ ਓ ਦੂਜਾ ਫਾਰਮੀ ਇੱਕ ਫਾਰਮ ਆਲਾ ਘਿਓ ਹੁੰਦਾ ਨਾ ਹਨਾ ਜਿਹੜਾ ਆਪਾਂ ਰੋਟੀ ਰੋਟੀਆਂ ਤੇ ਲਾ ਦਿੰਦੇ ਓ ਨੀ ਖਾਣਾ ਚਾਈਦਾ ਰੋਟੀਆਂ ਵੀ ਨਾ ਆਪਾਂ ਜੇ ਚੋਪੜਦੇ ਆ ਦੇਸੀ ਘਿਓ ਨਾਲ ਚੋਪੜਨੀਆਂ ਚ ਚਾਹੀਦੀਆ ਨੇ
ਹਾਂਜੀ ਵੈਸੇ ਮੈਨੂੰ ਸੁਣਿਆ ਵੀ ਕਈ ਨਾ ਮਲਾਈ ਹੁੰਦੀ ਐ ਜੇੜੀ ਆ ਮੱਖਣੀ ਓਦੇ ਨਾਲ ਵੀ ਚੋਪੜਦੇ ਨੇ
ਓ ਤਾਂ ਬਹੁਤ ਵਧੀਆ ਓ ਓਦੇ ਤੋਂ ਵੀ ਜ਼ਿਆਦਾ ਵਧੀਆ ਘਿਓ ਨਾਲੋਂ ਦੇਸੀ ਘਿਓ ਖਾਣ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਮਤਲਬ ਮਾਖਣੀ ਜਿਆਦਾ ਨਾ ਸਰੋਨਾ ਉਹਦਾ ਸਾ ਸਾਗ ਵਗੈਰਾ ਹੋ ਗਿਆ ਓਦੇ ਨਾਲ ਓ ਠੰਡ ਚ ਜ਼ਿਆਦਾ ਸਹੀ ਰੈਂਦੀ ਐ ਘਿਓ ਗਰਮੀਆਂ ਚ ਜਾਦਾ ਸਈ ਤੇ ਮੱਖਣੀ ਨਾ ਪਰੌਂਠੇ ਨਾਲ ਜ਼ਿਆਦਾ ਖਾਂਦੇ ਨੇ। ਰੋਟੀ ਦੇ ਉੱਤੇ ਆਪਾਂ ਮੱਖਣ ਮੱਖਣ ਚੋਪੜ ਰਿਹਾ ਉਹ ਵੀ ਬਹੁਤ ਵਧੀਆ, ਬਹੁਤ ਵਧੀਆ। ਇੱਕ ਪਨੀਰ ਜੇ। ਤੁਸੀਂ ਖਾ ਸਕਦੇ ਹੋ, ਪਨੀਰ ਖਾਇਆ ਕਰੋ।
ਹਾਂਜੀ ਪਨੀਰ ਤਾਂ ਅਸੀਂ ਖਾ ਲੈਦੇ ਆ, ਮਤਲਬ ਵੈਸੇ ਘਰ ਦਾ ਹੀ ਖਾਂਦੇ ਹਾਂ ਕਿਉਂਕਿ ਹੁਣ ਤਾਂ ਦੁੱਧ ਵਗੈਰਾ ਹੁੰਦਾ। ਬਾਹਰ ਦਾ ਤਾਂ ਅਸੀਂ ਬਹੁਤ ਘੱਟ ਹੀ ਯੂਜ ਕਰਦੇ ਹਾਂ ਪਨੀਰ।
ਇੱਕ ਆ ਬੋਰਨਵੀਟਾ ਵਗੈਰਾ ਪੀਓ, ਉਹਦੇ ਨਾਲ ਹਾਈਟ ਵੱਧਦੀ ਹੈ, ਐਵੇ ਦਾ ਕੁਛ ਨੀ ਹੁੰਦਾ। ਉਹਦੇ ਚ ਤਾਂ ਐਵੇ ਮਾਰਕੀਟਿੰਗ ਵਾਲੇ ਪ੍ਰੋਡਕਟਸ ਨੇ। ਉਨ੍ਹਾ ਨਾਲ ਕੁਛ ਨੀ ਬਣਦਾ ਵਗੈਰਾ। ਉਹਦੇ ਚ ਓਲਰੇਡੀ ਚੋਕਲੇਟੀ ਕਲਰ ਹੈ ਉਹਦਾ ਬਸ ਉਹ ਜਵਾਕ ਦੇਖ ਕੇ ਸੋਹਣਾ ਲੱਗਦਾ ਉਹ ਕ ਖ਼ਰੀਦ ਲੈਂਦੇ ਨੇ ਤੇ। ਇੱਕ ਓਹ ਚੌਕੋ ਚਿੱਪ। ਸ ਵਗੈਰਾ ਦੁੱਧ ਚ ਪਾ ਕੇ ਪੀਓ ਉਹਦੇ ਨਾਲ ਹਾਈਟ ਵਧਦੀ ਆ। ਇੱਦਾਂ ਦਾ ਕੁਛ ਨਹੀਂ ਹੁੰਦਾ। ਤੁਸੀਂ ਹਾਈਟ ਇੰਕ੍ਰੀਜ਼ ਕਰਨੀ ਹੈ, ਥੋੜਾ ਜਿਹਾ ਭਾਰ, ਵੇਟ ਵਗੈਰਾ ਗੇਨ ਕਰਨਾ ਨਾ, ਤੁਸੀਂ ਫਿਰ ਉਹਦੀ ਐਕਸ ਐਕਸਰਸਾਈ਼ਜ ਵੀ ਕਰ ਸਕਦੇ ਹੋ, ਵੇਟ ਗੇਨ ਦੀਆਂ ਐਕਸਰਸਾਈਜ਼ਾਂ ਵੀ। ਹੁੰਦੀਆਂ ਨੇ। ਵੇਟ ਗੇਨ ਕਰਨਾ ਤਾਂ ਬਹੁਤ। ਅਸਾਨ ਐ ਭੈਣੇ ਇਹ। ਲੇਕਿਨ ਵੇਟ ਲੋਸ ਕਰਨਾ ਬਹੁਤ ਔਖਾ ਮੇਰਾ ਵੇਟ ਗੇਨ ਹੋ ਗਿਆ ਬਹੁਤ, ਮੈਂ ਹੁਣ ਲੋਸ ਨਹੀਂ ਕਰ ਸਕਦੀ।
ਮੈਂ ਇੰਨਾ ਕੁਛ ਉਹ ਟ੍ਰਾਈ ਕਰ ਲਿਆ, ਮਤਲਬ ਜਿਵੇਂ, ਜਿਵੇਂ ਕੋਈ ਦੱਸਦਾ ਮੈਂ ਉਵੇ ਹੀ ਕਰਦੀ ਹਾਂ, ਪਰ ਵੱਧਦਾ ਹੀ ਨਹੀਂ ਹੈਗਾ।
ਨਹੀਂ ਮੇਰੇ ਕਹੇ ਤੇ, ਮਤਲਬ ਜੇ ਦੁੱਧ ਨਾਲ ਨਹੀਂ ਵੱਧ ਰਿਹਾ ਨਾ ਫੇਰ ਤੁਹਾਨੂੰ ਕੋਈ ਪ੍ਰੋਬਲਮ ਹੋਊਗੀ, ਮੇ ਬੀ। ਫੇਰ ਤੁਸੀਂ ਨਾ ਟੈਸਟ ਕਰਾਓ। ਪੀ ਜੀ ਆਈ ਚੋਂ ਟੈਸਟ ਕਰਾ ਲੋ। ਹੰ, ਕਿਉਂਕਿ ਐਵੇਂ ਆਪਾਂ ਹਰੇਕ ਮਹੀਨੇ ਤਿੰਨ ਮਹੀਨੇ ਬਾਅਦ ਜੋ ਟੈਸਟ ਕਰਾਵਾਂਗੇ, ਯਾਰ ਉਹਦੇ ਨਾਲ ਨਾ ਫਿਰ। ਫਿਰ ਐਵੇਂ ਹੁੰਦਾ ਵੀ ਯਾਰ ਪੈਸੇ ਲੱਗਣਗੇ ਕਾਹਨੂੰ, ਉਹ ਕਾਲ ਕਰਨ ਤੋਂ ਵਧੀਆ ਪੀ ਜੀ ਆਈ ਚ ਟੈਸਟ ਟੈਸਟ ਕਰਾਲੋ, ਇੱਕ ਤਾਂ ਚੰਡੀਗੜ੍ਹ ਹੈ ਪੀ ਜੀ ਆਈ, ਇੱਕ ਘਾਬਦੀ ਹੈ, ਹੂੰ। ਘਾਬਦੀ।
ਏ ਥੋ, ਇਹ ਕਿਹੜੀ ਸਾਈਡ ਹੈ?
ਵੈਸੇ ਇਨਾ ਮੈਨੂੰ ਵੀ ਨੀ ਪਤਾ, ਮੇਰੇ ਮਾਮੀ ਜੀ ਗਏ ਸੀ। ਅਸੀਂ ਵੀ ਉਹਨਾਂ ਨਾਲ ਜਾਣਾ। ਐਕਚੁਅਲੀ ਮੈਨੂੰ ਨਾ ਆਹ। ਹਾਂ ਮੈਨੂੰ ਨਾ, ਮਤਲਬ ਮੈਂ ਵੀ ਟੈਸਟ ਵਗੈਰਾ ਕਰਵਾਉਣੇ ਨੇ। ਤਾਂ ਫਿਰ ਮੇਰੇ ਮੰਮਾ ਦੇ ਵੀ ਟੈਸਟ ਕਰਵਾਉਣੇ ਨੇ।
ਹਾਂ ਠੀਕ ਹੈ-ਠੀਕ ਹੈ, ਨਹੀਂ ਉਹੀ ਹੈ ਕਿ ਹੁਣ ਆਪਾਂ ਨੂੰ ਹੈਨਾ ਜਿਵੇਂ ਕੋਈ ਦੱਸਦਾ ਚਲੋ ਵਧੀਆ ਹੀ ਆ, ਆਪਾਂ ਕਿਉਂਕਿ ਅਗਰ ਉਸ ਚੀਜ਼ ਨੂੰ ਆਪਾਂ ਟਰਾਈ ਕਰਦੇ, ਇੱਕ ਆਪਾਂ ਨੂੰ ਪਤਾ ਤਾਂ ਲੱਗਦਾ ਵੀ ਉਹਦੇ ਕੀ ਬੈਨੀਫਿਟਸ ਨੇ ਕੀ ਨਹੀਂ।
ਯਾ ਫਿਰ ਭਗਵੰਤ ਮਾਨ ਦੀ ਕਿੰਨੀਆਂ ਸਾਰੀਆਂ ਕਲੀਨਿਕ ਡਿਸਪੈਂਸਰੀਜ਼ ਨੇ, ਉਥੋਂ ਕਰਾਲੋ ਟੈਸਟ। ਸਵੇਰੇ ਜਲਦੀ ਜਾਣਾ ਪੈਂਦਾ ਟੈਸਟ ਕਰਾਉਣ ਲਈ, ਮਤਲਬ ਤੁਸੀਂ ਨਿਰਨੇ ਕਾਲਜ ਜਾਣਾ ਹੈ। ਕੁਛ ਖਾਣਾ ਪੀਣਾ ਨੀ, ਖਾਲੀ ਪੇਟ ਉਹਦੇ ਨਾਲ ਸਹੀ ਟੈਸਟ ਹੋ ਜਾਂਦੇ ਨੇ ਤੇ ਉਹਦੀ ਕੋਈ ਫੀਸ ਵੀ ਨਹੀਂ ਹੈਗੀ।
ਹਾਂਜੀ। ਸਾਡੇ ਮਤਲਬ ਇੱਥੇ, ਵੈਸੇ ਤਾਂ ਲੈਬੋਰਟਰੀ ਬਹੁਤ ਜ਼ਿਆਦਾ ਨੇ ਪਰ ਇਹ ਹੈ ਕਿ ਜਿਵੇਂ ਭਗਵੰਤ ਮਾਨ ਦੀ ਤੁਸੀਂ ਕਹਿ ਰਹੇ ਹੋ ਨਾ, ਉਹ ਨਹੀਂ ਹਜੇ ਤੱਕ ਕੋਈ ਹੈਗੀ ਸਾਡੇ ਇੱਥੇ, ਨੇੜੇ ਨਹੀਂ ਹੈਗੀ।
ਰੇਡੀਓ ਹੈ ਨਹੀਂ ਕੋਈ ਇਦਾਂ ਡੜਬੇ ਤਾਂ ਹੈ
ਨਹੀਂ, ਨਹੀਂ ਸਾਡੀ ਇੱਥੇ ਤਾਂ, ਹਾਂਜੀ।
ਤੇ ਬਾਕੀ ਸਾਡੇ ਪਿੰਡ ਦੇ ਕੋਲ ਨਾ ਲਾਇਬ੍ਰੇਰੀ ਵੀ ਬਣੂਗੀ। ਸਕੂਲ ਵੀ ਬਣ ਰਹੇ ਨੇ।
ਚਲੋ ਵਧੀਆ। ਹੌਲੀ, ਹੌਲੀ, ਮੈਨੂੰ ਲੱਗਦਾ ਪਿੰਡ ਬਹੁਤ ਵਧੀਆ ਡਿਵੈਲਪ ਹੋ ਨੇ, ਵਧੀਆ ਵਿਕਾਸ ਹੋ ਰਿਹਾ ਇਹਨਾਂ ਦਾ।
ਪਤਾ ਨੀ ਮੈਨੂੰ ਪਰਸਨਲੀ ਲੱਗਦਾ, ਪਹਿਲਾਂ ਦੇ ਨਾਲ ਜੇ ਕੰਪੇਅਰ ਕਰੀਏ ਨਾ ਪੰਜਾਬ ਡਿਵੈਲਪ ਹੋ ਰਿਹਾ। ਆਪਾਂ ਜੇ ਹੁਣ ਆਪਣਾ, ਐਜੂਕੇਸ਼ਨ ਦਾ ਸਿਸਟਮ ਦੇਖੀਏ ਹਨਾ? ਆਪਣੇ ਜੋ ਸਰਕਾਰੀ ਸਕੂਲ ਨੇ ਉਹ ਬੋਤ ਵਧੀਆ ਬਣਾ ਤੇ ਜੇ ਆਪਾਂ ਦੇਖੀਏ ਤਾਂ ਕਿਤੇ ਨਾ ਕਿਤੇ ਮੈਨੂੰ ਐ ਫੀਲ ਹੁੰਦਾ ਵੀ ਜੇ ਮੇਰੇ ਟਾਈਮ ਤੇ ਸਰਕਾਰੀ ਸਕੂਲ ਏਦਾਂ ਦੇ ਹੁੰਦੇ ਮੈਂ ਸਰਕਾਰੀ ਸਕੂਲ ਚ ਪੜ੍ਹਦੀ ਕਿਉਂਕਿ ਕਿਤੇ ਨਾ ਕਿਤੇ ਐਜੂਕੇਸ਼ਨ ਨੇ ਨਾ ਸਾਡੇ ਸਿਰ ਬਹੁਤ ਜਾਦਾ ਪੈਸਾ ਖਰਾਬ ਹੋ ਗਿਆ ਪੇਸ਼ਂਟ ਤੇ ਵੀ, ਆਪਾਂ ਪੈਸਾ ਖਰਾਬ ਨੀ ਕੋ ਸ ਹਰ ਵਾਰੀ ਆਪਾਂ ਐਜੂਕੇਸ਼ਨ ਤੇ ਕਰ ਰਏ ਆ ਤਾਂ, ਬਟ ਕਿਤੇ ਨਾ ਕੀਤੇ ਇੱਕ। ਇੱਕ ਲੈਵਲ ਤੋਂ ਕਿਓਂਕਿ ਹਰੇਕ ਬੰਦਾ ਪੰਜਾਹ-ਸੱਠ ਹਜਾਰ ਫੀਸ ਅਫੋਰਡ ਨੀ ਕਰ ਸਕਦਾ ਨਾਂ। ਤਾਂ ਕਿਤੇ ਨਾ ਕਿਤੇ ਜੇ ਦੇਖੀਏ ਉਹ ਲੈਵਲ ਤੋਂ ਤਾਂ ਫਿਰ ਪੈਸੇ ਓਵਰ ਪ੍ਰਾਈਸ, ਆਪ
ਹਾਂਜੀ, ਮਤਲਬ ਤੁਸੀਂ ਆਪਣੀ ਸਾਰੀ ਸਕੂਲਿੰਗ ਪ੍ਰਾਈਵੇਟ ਸਕੂਲ ਤੋਂ ਈ ਕੀ? ਤੀ ਏ।
ਮੈਂ ਸਾਰੀ ਸਕੂਲਿੰਗ ਆਪਣੀ ਅਕੈਡਮੀ ਤੋਂ ਕੀ।
ਓਕੇ-ਓਕੇ, ਠੀਕ ਏ -ਠੀਕ ਏ। ਠੀਕ ਐ, ਨਹੀਂ ਵੈਸੇ ਮਤਲਬ ਮੈਨੇ ਇਹ ਐ ਆਪਣੀ ਪਹਿਲਾਂ, ਫਿਫਥ ਆਪਣੀ ਪ੍ਰਾਈਵੇਟ ਸਕੂਲ ਚ ਕੀਤੀ ਆ, ਉਹ ਤੋਂ ਬਾਅਦ ਫਿਰ ਸਰਕਾਰੀ ਸਕੂਲ ਚ ਕੀਤੀ ਹੈ ਸਾਰੀ।
ਅੱਛਾ ਠੀਕ ਹੈ, ਬਟ ਆਈਥਿੰਕ ਸਰਕਾਰੀ ਸਕੂ ਸਕੂਲ ਚ ਪੜ੍ਹਨ ਦੇ ਫਾਇਦੇ ਵੀ ਬੌਤ ਨੇ, ਰੀਜ਼ਨ ਕੀ ਏ ਕਿਉਂਕਿ ਤੁਸੀਂ ਜੇ ਕੋਈ ਬੌਤ ਟੋਪ ਲੈਵਲ ਦੇ ਬੱਚੇ ਓ।
ਹਾਂਜੀ।
ਉਨੂੰ ਨਾ ਮਤਲਬ ਪੜ੍ਹਾਈ ਵਗੈਰਾ ਵਧੀਆ ਆਉਂਦੀ ਏ। ਕਰਨੀ ਤੁਸੀਂ ਬਰਾਈਟ ਓ ਸਟੱਡੀਜ਼ ਚ ਜਾਂ ਤੁਸੀਂ ਬਰਾਈਟ ਨਹੀਂ ਵੀ ਹੈਗੇ ਟੀਚਰਸ ਬਹੁਤ ਵਧੀਆ ਨੇ, ਪੜ੍ਹਾਉਣ ਵਾਲੇ ਤੇ ਤੁਸੀਂ ਬ੍ਰਾਈਟ ਬਣ ਗਏ ਟੀਚ, ਪੜ੍ਹਾਉਣ ਦੇ ਤਾਂ ਤੁਹਾਨੂੰ ਦੇਖ ਲੋ ਨਾਈਟੀ ਨਾਈਨ ਪਰਸੈਂਟ ਆਲੇ ਵੀ, ਬੇ ਬੈਠੇ ਨੇ ਬਿਲਕੁਲ ਗ਼ਰੀਬ ਘਰ ਦੇ ਬੱਚੇ, ਕਿੰਨੇ-ਕਿੰਨੇ ਉਹਨਾਂ ਨੂੰ ਪੰਜਾਹ-ਪੰਜਾਹ ਹਜ਼ਾਰ,
ਬਿਲਕੁਲ ਸਕੋਲਰਸ਼ਿਪ, ਤੇ ਉਹਨਾਂ ਦਾ ਹਾਂ ਉਹ ਤਾਂ ਆਪਣੇ-ਆਪਣੇ ਤੇ, ਹੁੰਦਾ ਕਿ ਆਪਾਂ ਕਿੰਨਾ ਕੁ ਪੜ੍ਹ ਰਹੇ ਹਾਂ ਦੇਖੋ, ਪੜ੍ਹਨ ਲਈ ਤਾਂ ਦੋਨੋ ਸਕੂਲ ਬੈਸ ਨੇ ਚਾਹੇ ਤੁਸੀਂ ਪ੍ਰਾਈਵੇਟ ਚ ਪੜੋ ਚਾਹੇ ਗਵਰਮੈਂਟ ਸਕੂਲ ਚ ਪੜ੍ਹੋ ਪਰ ਉਹ ਆਪਣੇ ਤੇ ਵੀ ਡਿਪੈਂਡ ਹੁੰਦਾ ਕਿ ਹਾਂ ਆਪਾਂ ਕਿੰਨੀ ਕੁ ਮਿਹਨਤ ਕਰ ਰਹੇ ਹਾਂ। ਕਿੰਨਾ ਕੁ ਪੜ੍ਹ ਰਹੇ ਹਾਂ।
ਸਰਕਾਰੀ ਸਕੂਲ ਦੇ ਵਿੱਚ ਆਹ ਬਹੁਤ ਵਧੀਆ ਸਿਸਟਮ ਹੈ, ਤੇ ਸਰਕਾਰੀ ਸਕੂਲ ਦੇ ਵਿੱਚ ਫੇਰ ਉਹੀ ਨਾ ਮਤਲਬ ਰਿਜਰਵੇਸ਼ਨ ਸਿਸਟਮ ਯੂਨੀਵਰਸਿਟੀ, ਸਰਕਾਰੀ ਸਕੂਲਾਂ ਵਾਸਤੇ ਉਹ ਵੀ ਬਹੁਤ ਵਧੀਆ ਜੇ ਆਪਾਂ ਸਰ ਸਰਕਾਰੀ ਯੂਨੀਵਰਸਿਟੀ ਦੀ ਗੱਲ ਕਰੀਏ ਪ੍ਰਾਈਵੇਟ ਯੂਨੀਵਰਸਿਟੀ ਥੇਪਰ ਵਗੈਰਾ ਵਰਗੇ। ਪਤਾਂ ਨੀ ਕਰਦਾ,
ਬਿਲਕੁਲ ਫੇਰ ਤੁਸੀਂ ਮਤਲਬ ਕਾਲਜ ਕਿਹੜਾ ਲਿਆ। ਗੌਰਮੈਂਟ ਸੀ ਜਾਂ ਪ੍ਰਾਈਵੇਟ ਹੀ ਸੀਗਾ।
ਨਹੀਂ ਕਾਲਜ ਵੀ ਯੁਨੀ ਗਾ ਕਿਉਂਕਿ ਜਦੋਂ ਮੈਂ ਪ ਮੇਰੀ ਸਕੂਲਿੰਗ ਵਗੈਰਾ ਮੇਰਾ ਜੋ ਵੀ ਕਾਲਜ ਪਾਸ ਆਊਟ
ਹੂੰ-ਹੂੰ, ਠੀਕ ਹੈ ਠੀਕ ਹੈ ਨੀ ਉਹੀ ਹੋ, ਜਾਂਦਾ ਨਾ ਕਿਉਂਕਿ ਆਪਾਂ ਨੂੰ ਇੱਕ ਵਾਰ ਹਨਾ।
ਮੇਰਾ ਮਾਹੌਲ ਪਹਿਲਾਂ ਤੋਂ ਸੀ ਬੀ ਐਸ, ਸੀ ਕਿਉਂਕਿ ਮੇਰਾ ਮਾਹੌਲ ਪਹਿਲਾਂ ਤੋਂ ਹੀ, ਪ੍ਰਾਈਵੇਟ ਸੀ ਫੇਰ ਮੈਂ ਇਦਾਂ ਗ ਮ ਦੇ ਵਿੱਚ ਐਡਜਸਟ ਵੀ ਨਹੀਂ ਕਰ ਸਕਦੀ ਸੀਗਾ ਤਾਂ ਮੈਂ ਸ਼ੁਰੂ,
ਸਹੀ ਹੈ ਸਹੀ ਹੈ ਕਿਉਂਕਿ ਮਤਲਬ ਉਹੀ ਹੁੰਦਾ ਨਾ ਕਿ ਇੱਕ, ਨੂੰ ਮਤਲਬ, ਸੀ ਬੀ ਐੱਸ ਈ ਚ ਜਾਣਾ ਪੰਜਾਬ, ਚ ਜਾਣਾ ਬਹੁਤ ਔਖਾ ਲੱਗਦਾ ਹੈ, ਕਿੱਥੇ ਤੁਸੀਂ ਸਾਰਾ ਕੁਛ ਇੰਗਲਿਸ਼ ਚ ਪੜ੍ਹ ਕੇ ਆਏ ਹੋ ਤੇ ਕਿੱਥੇ ਪੰਜਾਬੀ ਚ ਪੜ੍ਹਨਾ ਥੋੜ੍ਹਾ ਡਿਫੀਕਲਟ ਹੋ ਜਾਂਦਾ ਹੈ।
ਡਿਫੀਕਲਟ ਤਾਂ ਬਹੁਤ ਹੈ ਯਾਰ ਫਿਰ ਉਦਾਂ ਜਾਂ ਤਾਂ ਫਿਰ ਬਚਪਨ ਤੋਂ ਹੀ ਪੜ੍ਹਦੇ,
ਹਾਂ ਉਹ ਇਹ ਵੀ ਹੁੰਦਾ ਕਿ ਸਰਕਾਰੀ ਸਕੂਲ ਚ, ਉ ਕੇ ਫਿਰ ਪ੍ਰਾਈਵੇਟ ਸਕੂਲ ਚ ਜਾਣਾ ਇਹ ਵੀ ਔਖਾ ਹੀ ਹੈ। ਪਰ ਉਹ ਚਲੋ ਫੇਰ ਵੀ ਐਂ, ਕੀ ਹਰ ਇੱਕ, ਇੱਕ ਚੀਜ਼ ਨਾ ਆਪਾਂ ਹੌਲੀ ਹੌਲੀ ਸਿੱਖ ਲੈਂਦੇ ਹਾਂ।
ਵਧੀਆ ਹੋਣੇ ਚ ਚਾਹੀਦੇ ਨੇ ਸਭ ਕੁਛ ਵਧੀਆ ਸਕੂਲ ਅਜੂ ਕੇਸ਼ਨ ਵਧੀਆ ਹੋਣੀ ਚਾਹੀਦੀ ਹੈ ਪਹਿਲਾਂ ਆਈ ਥਿੰਕ ਆਪਣਾ ਪੰਜਾਬ ਬਹੁਤ ਪਿੱਛੇ ਸੀਗਾ ਐਜੂਕੇਸ਼ਨ ਦੇ ਵਿੱਚ ਹੁਣ ਇਹ ਪੰਜਾਬ ਆ ਥਿੰਕ ਜਿੰਨਾ ਮੈਨੂੰ ਪਤਾ ਜਿੰਨਾ ਮੈਂ ਦੇਖਿਆ ਯੂਟਿਊਬ ਤੇ ਪਹਿਲੇ ਨੰਬਰ ਤੇ ਹੈ ਪੰਜਾਬ ਸਕੂਲਿੰਗ ਦੇ ਵਿੱਚ ਆਈ ਥਿੰਕ ਬਹੁਤ ਵਧੀਆ ਯਾਰ
ਬਹੁਤ ਸਹੀ ਹੈ ਕਿਉਂਕਿ ਐਜੂਕੇਸ਼ਨ ਹੀ ਸਭ ਕੁਛ ਹੈ ਹਰ ਇੱਕ ਆਪਣੀ ਚਾਹੇ ਤੁਸੀਂ ਇੰਡਸਟਰੀਅਲ 'ਚ ਦੇਖ ਲਓ ਬਿਜ਼ਨਸ 'ਚ ਦੇਖ ਲਓ ਹਰ ਇੱਕ ਫੀਲਡ 'ਚ ਜਿਹੜਾ ਨਾ ਮਤਲਬ ਐਜੂਕੇਸ਼ਨ ਤੁਹਾਨੂੰ ਜਿੰਨੀ ਹੋਏਗੀ ਤੁਹਾਡੇ ਜਿੰਨੀ ਨੌਲੇਜ ਹੋਏਗੀ ਨਾ ਓਨਾ ਤੁਹਾਡੇ ਲਈ ਵਧੀਆ ਹੈ
ਬਹੁਤ
ਹਮ ਹਮ ਕਿਉਂਕਿ ਉਹੀ ਹੈ ਕਿ ਆਪਣਾ ਜਿਵੇ ਆਪ ਆਪਣੀ ਐਜੂਕੇਸ਼ਨ ਹੁੰਦੀ ਆ ਨਾ ਓਨਾ ਹੀ ਜਿਆਦਾ ਇੰਪਲੋਮੈਂਟ ਵਧਦਾ ਹੁਣ ਤੁਸੀਂ ਦੇਖੋ ਕਿੰਨਾ ਕੁਛ ਆਪਣੇ ਆਲੇ ਦੁਆਲੇ ਚਲ ਰਿਹਾ ਅਗਰ ਬੰਦਾ ਉਸ ਚੀਜ਼ ਦੇ ਲਈ ਨੋਲੇਜ ਹੋਏਗੀ ਓਨੂੰ ਚੀਜ਼ ਦੇ ਲਈ ਉਹ ਐਜੂਕੇਟ ਹੋਏਗਾ ਨਾ ਤਾਂ ਉਸ ਚੀਜ਼ ਨੂੰ ਰੋਕ ਵੀ ਸਕੇਗਾ
ਐਜੂਕੇਸ਼ਨ ਤਾਂ ਬਹੁਤ ਜ਼ਰੂਰੀ ਹੈ ਜੇ ਆਪਾਂ ਸਹੀ ਤਰੀਕੇ ਨਾਲ ਕਰੀਏ ਤਾਂ ਤੇ ਉਹਦਾ ਫਿਰ ਫੇਰ ਯਾਰ ਮਿਹਨਤ ਦਾ ਫਲ ਵੀ ਮਿਲਣਾ ਚਾਹੀਦਾ ਵੈ ਨੂੰ ਨਾ ਉਹ ਚੀਜ਼ ਚ ਸਿਓਰਟੀ ਹੋਣੀ ਚਾਹੀਦੀ ਹੈ ਵੀ ਹਾਂ ਜੇ ਕਰ ਰਹੇ ਹੋ ਤਾਂ ਸਹੀ ਹੋ ਹੈ
ਸਹੀ ਸੱਚੀ ਹੈ ਓਹੀ ਹੈ ਕਿ ਹੁਣ ਇਨੀ ਮਿਹਨਤ ਕਰਕੇ ਵੀ ਅਗਰ ਕੁਛ ਨਾ ਮਿਲੇ ਫੇਰ ਆਪਾਂ ਨੂੰ ਹੁੰਦਾ ਵੀ ਇਨਾ ਕਰਕੇ ਵੀ ਆਪਾਂ ਨੂੰ ਕੁਛ ਨੀ ਮਿਲ ਰਿਹਾ
ਇਹ ਤਾਂ ਸਾਰੀਆਂ ਚੀਜ਼ਾਂ ਬਹੁਤ ਪ੍ਰੈਕਟੀਕਲ ਨੇ
ਤੇ ਇਕ ਜਿਹੜਾ ਬਸ ਇਹ ਆ ਕਿ ਹਾਂ ਇੱਕ ਜਿਹੜੀ ਇਕੁਲਿਟੀ ਨੀ ਹੈਗੀ ਕਿ ਬਸ ਆ ਨਾਈਨਟੀ ਫਾਇਬ ਆਲੇ ਚਾਹੀਦੇ ਨੇ ਸਿਕਸ ਟੀ ਆਲੇ ਚਾਹੀਦੇ ਨੇ ਵੀ ਕਿਥੋਂ ਇਨਾ ਦਿਮਾਗ ਦਾ ਸਭ ਦਾ ਇੱਕੋ ਹੁੰਦਾ ਆ ਇਹ ਚੀਜ਼ ਨੀ ਮੈਨੂ ਵ
ਇਹ ਥੋੜਾ ਜਾ ਨਹੀਂ ਥੋੜਾ ਜਿਹਾ ਇਹ ਆਪਾਂ ਕਹਿ ਸਕਦੇ ਕਿਉਂਕਿ ਉਹ ਜਿਹੜੇ ਨਾਈਨਟੀ ਨਾਈਨ ਪਰਸੈਂਟ ਲੈ ਰਹੇ ਨੇ ਨਾ ਉਹ ਬੱਚੇ ਦਿਨ ਰਾਤ ਪੜ੍ਹ ਰਹੇ ਨੇ ਉਹ ਨਾ ਨਾਇਨ ਪਰਸੈਂਟ ਲੈਣੇ ਆਸਾਨ ਨੀ ਹੈਗੇ ਜੇ ਆਪਾਂ ਉਹ ਉਹ ਪੁਇੰਟਫ ਆਫ ਵਿਊ ਤੋਂ ਦੇਖ
ਹਾਂਜੀ ਹਾਂ ਕਿਉਂਕਿ ਉਹੀ ਹੈ ਵੀ ਆਪਾਂ ਵੀ ਥੋੜ੍ਹਾ ਹੋ ਜਾਂਦਾ ਬਟ ਇਹ ਹੈ ਕਿ ਆਪਾਂ ਨੂੰ ਹੁੰਦਾ ਕਿ ਚਲੋ ਹਨਾ ਕੱਲੀ ਸਟੱਡੀ ਤਾਂ ਨੀ ਸਭ ਕੁਛ ਹਰ ਇੱਕ ਚੀਜ਼ ਇੰਜੋਏ ਕਰਨੀ ਚਾਹੀਦੀ ਆਪਾਂ ਨੂੰ ਇੱਕੋ ਇੱਕ ਲਾਈਫ ਮਿਲਦੀ ਹੈ ਸਭ ਨੂੰ
ਜਿਨਾ ਮੈਨੂੰ ਲੱਗਦਾ ਕਿ ਵੀ ਬੱਚੇ ਨਾਈਨਟੀ ਪਲੱਸ ਵੀ ਸਕੋਰ ਕਰ ਰਹੇ ਨੇ ਗਏ ਜੋ ਦੋ ਦੋ ਮਹੀਨੇ ਪਹਿਲਾਂ ਪੜ੍ਹ ਰਹੇ ਸੀ ਸੀ ਬੀ ਐਸ ਸੀ ਬੋਰਡ ਦੇ ਬੱਚੇ ਆ ਮਤਲਬ ਬੋਰਡ ਦੇ ਪੇਪਰਾਂ ਤੋਂ ਪਹਿਲਾਂ ਦੋ ਮਹੀਨਾ ਦੋ ਮਹੀਨੇ ਪਹਿਲਾਂ ਵਧੀਆ ਤਰੀਕੇ ਨਾਲ ਪੜ੍ਹ ਕੇ ਪੂਰਾ ਸਾਲ ਨੀ ਪੜ੍ਹਦੇ ਓ ਦੋ ਮਹੀਨੇ ਪਹਿਲਾਂ ਪੜ੍ਹਦੇ ਨੇ ਉਹ ਵੀ ਨਾਈਨ, ਟੀ ਪਲੱਸ ਸਕੋਰ ਕਰਦੇ ਨੇ ਆਪਣੇ ਅਕੈਡਮਿਕ, ਵਿੱਚ ਨਾਲੇ ਉਹ ਨਾਲ ਦੀ ਨਾਲ ਸਪੋਰਟਸ ਵੀ ਕਰਦੇ ਨੇ, ਸਾਰੇ ਚੀਜ਼ਾਂ ਇੰਜੋਏ, ਕਰਦੇ ਨੇ ਤਾਂ ਉਹ ਚੀਜ਼ ਮੈਨੂੰ ਸਭ ਤੋਂ ਵਧੀਆ ਲੱਗਦ ਦੀ ਜੇ ਕੋਈ ਬੱਚਾਂ ਐਵੇਂ ਕਰ ਰਿਹਾ ਤਾਂ ਬਹੁਤ ਵ
ਨਹੀਂ ਵਧੀਆ ਪੜ੍ਹਾਈ ਦੇ ਨਾਲ ਨਾਲ ਸਪੋਰਟਸ, ਵੀ ਕਰੋ ਇੰਜੋਏਮੈਂਟ ਵੀ ਕਰੋ ਇਕੱਲੇ ਇਹ ਨਹੀਂ ਕਿ ਕਿਤਾਬੀ ਕੀੜਾ ਬਣੇ ਰਹੋ।
ਕਿਤੇ ਨਾ ਕਿਤੇ ਇਹ ਸਪੋਰਟਸ ਨੂੰ ਵੀ ਦੇਣਾ ਚਾਹੀਦਾ ਨਾ, ਅਕੈਡਮਿਕਸ ਆਪਾਂ ਦੇ ਰਹੇ ਹਾਂ ਸਪੋਰਟਸ ਦੇ ਵਿੱਚ ਵੀ ਕਰਨਾ ਚਾਹੀਦਾ ਓਨਾ ਹੀ ਉਹਦੇ ਵੀ ਮਾਰਕਸ ਜੁੜਨੇ ਚਾਹੀਦੇ ਨੇ, ਮੈਂ ਸਪੋਰਟਸ ਨੀ ਮੈਂ ਆਈ ਟੀ ਲਈ ਸੀ,
ਓਕੇ ਓਕੇ, ਠੀਕ ਹੈ ਠੀਕ ਹੈ, ਓਕੇ ਹਾਂਜੀ ਚਲੋ ਹਾਂਜੀ ਠੀਕ, ਓਕੇ ਬਾਏ-ਬਾਏ,